ਸਤਿ ਸ੍ਰੀ ਅਕਾਲ ਭੈਣਜੀ ਜੀ
ਸਤਿ ਸ੍ਰੀ ਅਕਾਲ ਜੀ, ਹੋਰ ਕਿਆ ਹਾਲ ਚਾਲ ਨੇ
ਬਸ ਵਧੀਆ ਜੀ ਹੋਰ ਸੁਣਾਓ ਨਵੀਂ ਤਾਜ਼ੀ
ਬਸ ਠੀਕ ਵਧੀਆ ਹੋਰ ਕੀ ਕਰਦੇ ਪਏ ਸੀਂ, ਕਿਸ ਤਰਾ ਯਾਦ ਕੀਤਾ ਅੱਜ
ਬਸ ਮੈਂ ਕਿਹਾ ਚਲੋ ਯਾਦ ਹੀ ਕਰੀਏ ਹਾਲ ਚਾਲ ਪੁੱਛੀਏ, ਹੋਰ ਤੁਸੀਂ ਚੱਲੇ ਸੀ ਘੁੰਮਣ ਹਾਂਜੀ- ਹਾਂਜੀ ਤੁਸੀਂ ਘੁੰਮਣ ਚਲੇ ਸੀ ਹੋ ਗਈ ਤਿਆਰੀ
ਹਾਂ ਹੋ ਗਈ ਸੀ ਬਸ, ਪੈਕਿੰਗ ਹੀ ਕਰਦੇ ਪਏ ਸੀ
ਹਾਂਜੀ- ਹਾਂਜੀ, ਅੱਛਾ ਜੀ, ਠੀਕ ਐ ਹਾਂਜੀ- ਹਾਂਜੀ ਹੋਰ ਕੌਣ- ਕੌਣ ਚਲਿਆ।
ਬਸ ਫੈਮਲੀ ਚੱਲੇ, ਫਰੈਂਡ ਚੱਲੇ ਨੇ
ਹਾਂਜੀ- ਹਾਂਜੀ
ਹਾਂਜੀ- ਹਾਂਜੀ ਇਹ ਹੈਗਾ ਗਰੁੱਪ ਵਿੱਚ
ਹਮ ਚਾਰੂ ਹਾ ਸਤ ਸੋ ਚਾਲੀ ਕੀ ਕਹਿੰਦੇ ਪਓ
ਮੈਂ ਕਹਿੰਦਾ ਪਿਆ ਸੀ ਗਰੁੱਪ ਵਿੱਚ ਮੈਸੇਜ ਪਾਉਂਦੇ ਪਯੇ ਸੀਗੇ ਕੀ ਮੈਸੇਜ ਪਾਉਂਦੇ ਪਯੇ ਸਾਰੇ ਆਈ ਡੀ ਨਈ ਚਲਦੀ ਓਨਾ ਦੀ
ਅੱਛਾ- ਅੱਛਾ ਤੇ ਮੈਨੂੰ ਨੀ ਪਤਾ ਜੀ ਇਸ ਬਾਰੇ, ਹਮ ਤੁਸੀਂ ਕਿਹੜੇ ਗਰੁੱਪ ਦੀ ਗੱਲ ਕਰਦੇ ਪਏ ਓ
ਅੱਛਾ- ਅੱਛਾ ਹਾਂਜੀ- ਹਾਜੀ--ਹਾਂਜੀ ਠੀਕ ਐ ਜੀ ਹਾਂਜੀ- ਹਾਂਜੀ ਜਾਂਦੇ ਜੀ ਗੁਰਦੁਆਰੇ
ਅੱਛਾ- ਅੱਛਾ ਸ਼ਾਮ ਲਈ ਜਾਂਦੇ ਹੋਗੇ
ਬਿਲਕੁਲ ਜੀ, ਬਿਲਕੁਲ
ਆਹੋ ਓਹੀ ਨਾ ਕੰਮ ਤੋਂ ਵਿਹਲੇੇ ਹੋਕੇ ਤੂੰ
ਹਾਂਜੀ ਕੰਮ ਤੋਂ ਵਿਹਲੇ ਹੋ ਕੇ ਗੁਰਦੁਆਰੇ ਜਾਈਦਾ। ਹਾਂਜੀ- ਹਾਂਜੀ -ਹਾਂਜੀ ਹੋਰ ਸੁਣਾਓ ਜੀ ਹੋਰ ਕਾਕੇ ਦੇ ਬੱਚੇ ਕੀ ਕਰਦੇ ਪਏ ਨੇ
ਬਸ ਬੈਠੇ ਹੋਏ ਆ
ਜ
ਹਨੇਰੀ 'ਚ ਬੈਠੇ ਹੋਏ ਸੀ ਬਸ ਸੋਨ ਦੀ ਤਿਆਰੀ ਕਰਨ ਲੱਗੇ ਸੀ
ਠੀਕ ਠੀਕ
ਹਾਂਜੀ।
ਹਮ। ਹੋਈ ਕਰਮੀ, ਸਭ ਵਧੀਆ, ਸਭ ਵਧੀਆ।
ਹੁੰ।
ਗਰਮੀ ਬੜੀ, ਹੈਗੀ, ਹੈ ਜੀ।
ਅੱਛਾ -ਅੱਛਾ
ਹੁੰ।
ਹਾਂ, ਗਰਮੀ ਤਾਂ ਬਥੇਰੀ ਹੋ ਰਹੀ ਹੈ, ਬਸ ਬਾਰਿਸ਼ ਪਏਗੀ। ਤੇ ਤਾਂਹੀ, ਵੀ ਅਹ।
ਤਾਂ ਵੀ ਕੁਛ ਹੋਏਗਾ, ਹਵਾ, ਬਰਸਾਤ, ਪੈਂਦੀ ਨੀ ਕੋਈ। ਤੇ ਮਨਜੂਰੀ ਪਈ ਹੈ, ਠੰਡ, ਬਰਫ਼ ਪੈਂਦੀ ਵੀ, ਉੱਥੇ ਚੱਲੇ ਹੋ।
ਨਾ-ਨਾ ਕਹਿੰਦੇ ਨੇ, ਬਾਰਿਸ਼ ਹੁੰਦੀ ਵੀ, ਬਾਰਿਸ਼ ਹ, ਹੈਗੀ ਐ, ਉੱਥੇ ਵੀ ਦੋ ਤਿੰਨ-ਦਿਨ ਤੋਂ ਤੇ ਬਸ ਫਿਰ, ਅਸੀਂ ਰੇਨ ਕੋਟ ਤੇ ਲੈ ਕੇ ਚੱਲੇ ਆਂ।
ਹਾਂਜੀ।
ਹਾਂ।
ਹਾਂਜੀ ਹਾਂ।
ਬਸ, ਹੁਨ ਨਾਲ ਇੱਕ ਛਤਾ ਵੀ ਰੱਖ ਲਾਂਗੇ।
ਤਿੰਨ ਦਿਨ ਤੇ ਉਹ ਨੀ ਦਿੱਤਾ ਜਿਹੜਾ। ਕੀ, ਕਹਿੰਦੇ ਨੇ, ਪੰਨੀ ਵਾਲੀ ਮਿਲਦੀ ਹੈ ਡਰੈਸ ਜੀ।
ਹਾਂ, ਰੇਨਕੋਟ, ਉਹ ਰੇਨ। ਕੋਟ ਕੈਂਦੇ ਨੇ, ਉਹਨੂੰ ਹਾਂਜੀ ਬਰਸਾਤੀ। ਹਾਂ, ਹਾਂ, ਰਗਲੀ।
ਅੱਛਾ, ਹੈ, ਜੀ।
ਹਾਂਜੀ -ਹਾਂਜੀ।
ਜਿਵੇਂ ਜਿਵੇਂ, ਵਧੀਆ ਚੰਗੀ ਗੱਲ।
ਹੁੰ, ਹੋਰ ਕੰਮ ਕਾਰ, ਵਧੀਆ ਚੱਲਦੇ ਪਏ ਨੇ ਤੁਹਾਡੇ।
ਹਾਂਜੀ, ਬਹੁਤ ਕੰਮ ਪਰ ਤੇ, ਬਸ ਹਾਂਜੀ ਚੱਲਦੇ, ਕਿੱਲੇ ਮੁਲੇ ਚੱਲਦੇ। ਹਾਏ, ਕੰਮਕਾਰ। ਬਰੁਜ਼ਗਾਰ ਹੋਏ ਨੇ, ਮਹਿੰਗਾਈ ਜ਼ਿਆਦਾ ਹੋ ਗਈ ਹੈ, ਖਰਚੇ ਜ਼ਿਆਦਾ ਹੋ ਗਏ ਨੇ, ਪੈਸੇ ਕਟ ਨੇ, ਸੈਲਰੀ ਕਟ ਟੁੰਡੀ ਹੈ, ਕੀ।
ਹਾਂ-ਹਾਂ, ਉਹ ਤਾਂ ਹੈ ਹੀ ਹੈ।
ਸਹੀ ਗੱਲ ਏ।
ਤੇ ਬਾਕੀ-ਬਾਕੀ ਤਾਂ ਹੈਵੇ ਸਾਰੇ ਕੰਮਾਂ ਵਿੱਚ ਤਾਂ ਇਹੀ ਹਈ ਆ। ਹਾਲੇ, ਅੱਜ ਕੱਲ ਸਾਰੇ ਕੰਮ ਹੀ ਚੱਲਦੇ।
ਹਾਂਜੀ- ਹਾਂਜੀ।
ਜੇ ਕੋਈ ਕੱਪੜੇ ਦਾ ਕੰਮ ਕਰਦਾ ਪਿਆ, ਤੇ ਉਹਦਾ ਵੀ, ਜਿਵੇਂ ਓਨਲਾਈਨ ਅ ਸ਼ੁਰੂ ਹੋ ਗਿਆ ਆ, ਹਾਂ ਤੇ ਬਸ ਲੋਕੀ ਕਹਿੰਦੇ ਨੇ, ਜਿੱਥੋਂ ਸਸਤਾ ਮਿਲਦਾ ਪਿਆ, ਉੱਥੋਂ ਹੀ ਲੈ ਲਓ, ਦੁਕਾਨਾਂ ਤੇ ਘੱਟ ਵੱਧ ਹੀ ਚੜ੍ਹਦੇ ਨੇ, ਅੱਜ ਕੱਲ੍ਹ
ਹਾਂ, ਆਜ ਚੱਲ ਤਾਂ ਮੁਹੱਲਾ ਹੀ ਸਸਤੇ ਚੱਲ, ਮੁਹੱਲਾ ਹੀ ਚ ਸਸਤੀ ਸੇਲਾ ਲੱਗਣ ਲੱਗ ਗਈ ਐ।
ਆਹ, ਮੋਲਸ ਇੰਨੇ ਖੁੱਲ ਗਏ ਨੇ, ਉਹ ਬਾਹਰ ਦੀਆ ਕੰਪਨੀਆਂ ਨੇ, ਬਸ ਬਣਾਏ ਹੋਏ ਨੇ। ਤੇ ਸਸਤੇ ਰੇਟ ਤੇ ਵੇਚਦੇ ਨੇ ਆਪਣਾ ਕੱਪੜਾ
ਬਿਲਕੁਲ ਜੀ ਬਿਲਕੁਲ ਸਹੀ ਗਾਲ ਆਖੀ ਹੈ ਫਿਰ ਤੇ ਗੱਲ ਹੈ
ਹੂ
ਹਾਂ
ਤੇ ਬਸ ਤੇ ਅੱਜ ਕੱਲ ਤੇ ਜਿਵੇਂ ਹੁਣ ਕੋਈ ਅਸੀਂ ਖਾਣ ਦਾ ਸਮਾਨ ਵੀ ਮੰਗਵਾਉਣਾ ਉਹ ਵੀ ਤੇ ਹੁਣ ਵੀ ਮੰਗਵਾਇਆ ਜਾਂਦਾ ਹੈ, ਓਨਲਾਈਨ ਕਰਦੋ ਔਡਰ ਤੇ ਘਰ ਆ ਜਾਂਦਾ ਹੈ
ਜੋਮੈਟੋ ਦੇ ਮੰਗਵਾਲੋ
ਪਰ ਐਵੇਂ ਚਲੋ ਇਹਦਾ ਤੇ ਫਾਇਦਾ ਹੀ ਹੈਗਾ ਬੰਦਾ ਬਈ ਚੱਲ ਬਾਹਰ ਨੀ ਗਿਆ ਤੇ ਘਰ ਹੀ ਆ ਗਿਆ, ਕੀ ਉੱਥੇ ਰਸ਼ ਕਰਨਾ ਐ ਦੁਕਾਨਾਂ ਤੇ, ਹਾਂ ਇਹਦਾ ਤੇ ਫਾਇਦਾ ਹੀ ਹੈ ਹੂ ਹਾਂ ਉਹ ਤੇ ਹੈ
ਘਰ ਚੀਜ਼ਾਂ ਤੇ ਕਈ ਵਾਰ ਨਾ ਖਰਾਬ ਹੀ ਭੇਜ ਦਿੰਦੇ ਨੇ ਜਿਸ ਤਰਹ ਕੋਈ ਚੀਜ਼ ਕੋਈ ਚੀਜ਼ ਮੰਗਵਾਓ ਜੀਵੇਂ ਮ ਚਿਕਨ ਮੰਗਵਾਉਂਦਾ ਬਰਗਰ ਉਗਾਉਂਦਾ ਉਹ ਟੇਪ ਲਿੰਦੇ ਨੇ ਬਾਸੀ ਬਾਸੀ ਜਈ ਇਹ ਵੀ ਚੱਕਰ ਪੈ ਜਾਂਦਾ ਹੈ
ਸਾਨੂੰ ਤੇ ਹਾਲੇੇ ਤੱਕ ਐਸਾ ਨਹੀਂ ਹੋਇਆ, ਹਾਲੇ ਤੱਕ ਤੇ ਅਸੀਂ ਜਿੱਥੋਂ ਖਾਂਦੇ ਹਾਂ ਨਾ ਜਿਹੜੀ ਸਾਡੀ ਪੁਰਾਣੀਆਂ ਦੁਕਾਨਾਂ, ਅਸੀਂ ਉਹ
ਹਾਂਜੀ ਹਾਂਜੀ
ਮੰਗਵਾਉਂਦੇ ਹਾਂ, ਜਿਥੋਂ ਟੇਸਟ ਕੀਤਾ ਹੋਵੇ ਨਾ ਉੱਥੇ ਈ ਮੰਗਵਾਓ ਫ਼ਿਰ ਸਹੀ ਰਹਿੰਦਾ ਹੈ ਹੁਣ ਅਣਜਾਨ ਵੀ ਹੁਣ ਔਦੇ ਤੇ ਸਾਰੀਆਂ ਸ਼ਕ ਵਾਲਿਆਂ ਨੇ ਪਾਇਆ ਆਪਣਾ ਤੇ ਫੇਰ ਤੇ ਹੁਣ ਕਿਸੇ ਦਾ ਟੇਸਟ ਅੱਛਾ ਹੈ, ਕਿਸੇ ਦਾ ਬੇਕਾਰ ਐ
ਬਿਲਕੁਲ ਜੀ ਬਿਲਕੁਲ
ਹਾਂ
ਸਹੀ ਗੱਲ ਸਹੀ ਗੱਲ ਗੱਲ ਦੁਕਾਨਾਂ ਬੜੀ ਖੁੱਲ ਗਈਆਂ, ਫਾਸਟ ਫੂਡ ਦੀ ਦੁਕਾਨਾਂ ਬਹੁਤ ਖੁੱਲ ਚੁੱਕਿਆਂ ਹੈ
ਫਾਸਟ ਫੂਡ ਦੀ ਇਨੀਆਂ ਦੁਕਾਨਾਂ ਖੁੱਲ ਗਈਆਂ ਨੇ, ਤੇ ਲੋਕਾਂ ਨੇ ਖਾਣਾ ਉਈ ਸਿਖ ਲਿਆ ਹਾਂ
ਫਾਸਟ ਫੂਡ ਹੀ ਬ ਮਸ਼ਹੂਰ ਹੈ, ਬਾਹਰ ਬੱਚਾ ਬੱਚਾ ਫਾਸਟ ਫੂਡ ਚਾਉਮੀਨ ਬਰਗਰ ਸੂਪ ਚਾਊਮੀਨ ਬਰਗਰ ਸਿਰਫ਼ ਮੋਮੋਜ਼ ਖਾ ਲੋ ਬਸ ਬੰਦਾ ਕੋਈ ਨਿਕਲਦਾ ਹੈ ਪਹਿਲੇ ਬੰ ਜੂਸ ਜਾਸ ਤੇ ਕੋਈ ਨੀ ਪੀਦਾ ਜੂਸ ਤੇ ਵਿਰਲਾ, ਜੂਸ ਤੇ ਵਿਰਲਾ ਵਿਰਲਾ ਈ ਕਹਿੰਦਾ ਜੂਸ ਪੀਣਾ ਐ ਹੁਣ ਤੇ ਔਵੀ ਕਹਿੰਦਾ ਐ ਮੋਮੋਸ
ਜੂਸ ਵਿੱਚ ਵੀ ਫਲੇਵਰ ਪਾਂਦੇ ਨੇ ਅੱਜ ਕੱਲ੍ਹ ਹ ਉਹ ਤੇ ਘੱਟ ਹੀ ਹੁੰਦਾ, ਫਰੂਟ ਤੇ ਘੱਟ ਹੀ ਹੁੰਦਾ ਹੈ, ਅੱਧੇ ਤੇ ਉਹ ਆਰਟੀਫਿਸ਼ਲ ਚੱਲੀ ਔਹ ਰੰਗ ਪਾ ਦੇਣਗੇ ਕਲਰ ਪਾ ਦੇਣਗੇ, ਤੇ ਜੂਸ ਰੈਡੀ ਹੋ ਗਿਆ
ਜੂਸ ਰਡੀ ਹੋ ਗਿਆ ਜੀ, ਸਹੀ ਗੱਲ ਐ ਜੀ ਏ ਸਭ ਕੁਝ ਰੇਡੀ ਮੇਡ ਹੀ ਹੋ ਗਯਾ ਐਂਜ ਈ ਹੈ ਬਸ ਸਹੀ ਗੱਲ ਐ, ਘਾਰ ਬਣਾਓ ਸਭ ਤੋਂ ਵਧੀਆ
ਆ ਵੀ ਸਬ ਚੀਜ਼ ਵੀ ਮਿਲਾਵਟ ਭਾਵੇਂ ਤੁਸੀਂ ਦੁੱਧ ਲੈਲੋ ਭਾਵੇਂ ਕੋਈ ਪਨੀਰ ਹਰ ਚੀਜ਼ ਵਿੱਚ ਮਿਲਾਵਟ
ਬਿਲਕੁਲ ਜੀ ਬਿਲਕੁਲ ਹੁਣ ਤਾਂ ਪਨੀਰ ਵੀ ਰੈਡੀਮੇਡ ਮਿਲ ਜਾਂਦਾ ਢਾਈ ਸੌ ਰੁਪਏ ਦਾ
ਹਾਂ
ਢਾਈ ਸੌ ਰੁਪਏ ਕਿੱਲੋ ਦਾ ਪਨੀਰ ਸ਼ੁਰੂ ਹੋ ਜਾਂਦਾ ਹਾਂ ਰੇਡੀਮੇਡ ਰੈਡੀ ਮੈਡ ਪਨੀਰ ਲੈਣਾ ਹੋਏ ਢਾਈ ਸੋ ਰੁਪੈ
ਅੱਛਾ ਹੂੰ,
ਪਿੱਛੇ ਜ ਇੱਕ ਨਿਊਜ਼ ਆਈ ਸੀ ਕਹਿੰਦੇ ਉਹ ਇੱਕ ਹੈਗਾ ਸੀ ਬੰਦਾ ਤੇ ਉਹ ਇੰਨੀ ਪਨੀਰ ਦੀ ਸਪਲਾਈ ਕਰਦਾ ਪਿਆ ਸੀ ਪਰ ਉਹਦੇ ਕੋਲ ਐ ਇ ਵੀ ਅਹ ਗਾਵਾਂ ਮੱਝਾਂ ਤੇ ਹੈ ਨੀ ਸੀ ਤੇ ਪਰ ਪਨੀਰ ਦੀ ਸਪਲਾਈ ਕਰਦਾ ਜਿਵੇਂ ਪਤਾ ਨੀ ਕਿੰਨਾ ਵੱਡਾ ਇਹਦੇ ਕੋਲ ਫਾਰਮ ਹੈਗੀ ਹੈ। ਬਈ ਗਾਵਾਂ ਮੱਝਾਂ ਦੀ ਤੇ ਬਾਅਦ ਚ ਉਹਦੀ ਜੈ ਪਕੜ ਹੋਈ ਨਾ, ਤੇ ਪਤਾ ਲੱਗਿਆ ਵੀ ਕੈਮੀਕਲਸ ਦੇ ਨਾਲ ਉਹ ਬਣਾਉਂਦਾ ਪਿਆ ਸੀ ਪਨੀਰ ਤੇ ਬਸ ਫੇਰ ਉਹਦੀ ਸੀਲ ਕਰ ਦਿੱਤੀ ਗਈ ਸੀ।
ਜੁਰਮਾਨਾ ਲੱਗਿਆ ਹੋਣਾ ਹੈ।
ਓਹ ਤੇ ਹੈ ਹੀ ਹੈ
ਬਿਲਕੁਲ ਜੀ ਬਿਲਕੁਲ ਹਾਜੀ ਅੱਜ ਕੱਲ ਰੇਡੀਮੇਡ ਸਮਾਨ ਚੱਲ ਗਿਆ ਹੈ। ਹੁਣ ਜਿਹੜੇ ਬਾਹਰ ਕਦੇ ਨੇ ਪਨੀਰ ਹੁੰਦਾ ਹੈ ਪਨੀਰ ਟਿੱਕਾ ਬਣਦਾ ਵਾ ਹੈ ਬਈ ਸਸਤਾ ਪਨੀਰ ਲਾਦੇ ਪਇ ਨੇ ਔਰ ਉਹ ਪਨੀਰ ਥੋੜੀ ਲਾਦਾ ਮੈ ਉਹ ਲਾਉਦੇ ਢਾਈ ਸੌ ਰੁਪਏ ਕਿਲੋ ਵਾਲਾ ਪਨੀਰ
ਹੂੰ ਹੂੰ, ਇੱਕ ਵਾਰੀ ਮੈਂ ਖਾ ਸੀ ਖਾ ਆਏ ਪਨੀਰ ਟਿੱਕਾ ਉਹ ਪਤਾ ਨ ਕਿਹੋ ਜਿਹਾ ਸੀ ਪਨੀਰ ਤੇ ਖਾਦਿਆ ਹੀ ਲੱਗਦਾ ਪਿਆ ਸੀ। ਬੜਾ ਚੱਬੀ ਜਿਹੀ ਚੱਬੀ ਜਿਹੀ ਹੁੰਦਾ ਹੀ ਨਹੀਂੀ ਸੀ ਘੁੱਲਦਾ ਹੀ ਨੀ ਪਿਆ ਸੀ ਮੂੰਹ ਚ ਜਿਵੇਂ ਤੇ ਵਸ ਆ ਕੇ ਮੇਰਾ ਤੇ ਏਡਾ ਪੇਟ ਖ਼ਰਾਬ
ਤਿਆਂ ਤੇ ਮੈ ਡਾਕਟਰ ਗਏ ਡਾ ਰਹਿੰਦਾ ਵੀ ਤੇ ਕੋਈ ਚੀਜ਼ ਨਾ ਇਹਨਾਂ ਨੂੰ ਇਨਫੈਕਸ਼ਨ ਕਰ ਗਈ ਹੈ ਤੇ ਕਿੰਨੇ ਦਿਨ ਮੇਰੀ ਦਵਾਈ ਚਲਦੀ ਰਹੀ
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ, ਪਨੀਰ ਟਿੱਕਾ ਬੇ ਕਾਰ ਸਭ ਕੁਝ ਚੀਜ਼ਾਂ ਬੇਕਾਰ ਪਹਿਲੇ ਚਾਹ ਖਾਂਦੀ ਸੀ ਵਧੀਆ ਆਉਂਦੀ ਸੀ ਉੱਪਰ ਬਣਿਆ ਆਦਾ ਸੀ। ਹੁਣ ਤਾਂ ਚਾਹ ਵੈਲੀ ਕੱਢਦੀ ਆ ਜਿਸ ਤਰ੍ਹਾਂ ਪਤਾ ਨੀ ਕੀ ਕੱਢਦੇ ਆ ਪੇੜ ਆ ਜਾ ਕੱਢਦੇ ਵਣ ਇਹ ਚੱਕਰ ਪਾਈ ਜਾਂਦਾ ਬਿਲਕੁਲ ਜੀ ਬਿਲਕੁਲ,
ਹਮ ਉਹਦੇ ਜ ਜਿਵੇਂ ਹੁੰਦੇ ਰਸ ਜਿਹੜੇ ਹੁੰਦੇ ਨੇ ਰਸ ਹੋ ਗਏ ਤੇ ਉਹ ਹੁੰਦੇ ਨੇ ਚੈਨ ਹੁੰਦੇ ਨੇ, ਇਹ ਸਭ ਚੀਜ਼ਾਂ ਦੇ ਵਿੱਚ ਵੀ ਪਤਾ ਨੀ ਕਿਹੜਾ ਘਿਓ ਤੇਲ ਪੁਰਾਣਾ ਪਾਉਂਦੇ ਨੇ ਤੇ, ਖਾਨ ਨੂੰ ਜੀਅ ਨੀ ਕਰਦਾ, ਹੂੰ ਹਾਂ ਕਈ ਮੁਸ਼ਕ ਆਦੀ ਹੈ।
ਬਿਲਕੁਲ ਜੀ ਬਿਲਕੁਲ,
ਪੁਰਾਣਾ ਯੂਜ ਕਰ ਲਈ
ਹਾਂਜੀ ਹਾਂਜੀ,
ਔ ਤੇ ਹੈ ਈਏ ਹਮ ਹਮ, ਹੋਰ। ਘਰ ਸਭ ਠੀਕ ਨੇ? ਹਾਂਜੀ-ਹਾਂਜੀ, ਚਲੋ ਠੀਕ ਏ ਫੇਰ ਹੈਨਾ। ਸਵੇਰੇ ਫੇਰ ਗੱਲ ਕਰਨੇ ਆ ਤੇ ਆ ਹਾਂਜੀ-ਹਾਂਜੀ ਚਲੋ ਠੀਕ।
ਚਲੋ ਠੀਕ ਅੱਛਾ ਜੀ ਸਤ ਸ੍ਰੀ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।